ਬੁਹ।
ਹੈਲੋ
ਹਾਂਜੀ। ਸਤਿ ਸ੍ਰੀ ਅਕਾਲ ਜੀ। ਹਾਂਜੀ ਜੀ।
ਕਿਆ ਹਾਲ ਚਾਲ ਹੈ ਜੀ?
ਵਧੀਆ -ਵਧੀਆ। ਤੁਸੀਂ ਸੁਣਾਓ ਜੀ।
ਬਸ ਵਧੀਆ- ਜੀ ਵਧੀਆ। ਕਿੱਦਾਂ ਮੌਸਮ ਜੀ ਤੁਹਾਡੇ ਆਲੇ ਪਾਸੇ।
ਹਾਂਜੀ। ਮੌਸਮ ਬਦਲ ਬਾਣੀ ਹੋਈ ਪਈ ਆ ਜੀ।
ਬਾਰਿਸ਼- ਬੁਰਿਸ਼ ਪਈ ਸੀ ਅੱਜ।
ਹਾਂਜੀ। ਬਾਰਿਸ਼ ਨਹੀਂ ਹੋਈ। ਬਾਰਿਸ਼ ਆਲਾ ਮੌਸਮ ਬਣਿਆ ਹੋਇਆ ਵਾ।
ਅੱਜ ਬਾਰਿਸ਼ ਵਾਲਾ ਮੌਸਮ ਦੁਬਾਰਾ। ਗਰਮੀ ਬਹੁਤ ਜ਼ਿਆਦਾ ਹੋਣੀ ਆ ਜੀ।
ਬਹੁਤ ਜ਼ਿਆਦਾ ਜੀ। ਬਹੁਤ ਬੁਰਾ ਹਾਲ ਆ। ਗੁੰਮ ਹੋਇਆ ਪਿਆ ਗੁੰਮ ਅੱਜ ਈ। ਨਾ ਬਾਰਿਸ਼ ਪੈ ਰਹੀ ਐ ਨਾ, ਹਾਂਜੀ।
ਹੂ ਹਾਂਜੀ ਹੋਰ ਸੁਣਾਓ?
ਹਾਂਜੀ ਵਧੀਆ ਜੀ ਠੀਕ-ਠਾਕ।
ਕੀ ਕਰੀ ਜਾਂਦੇ ਸੀ?
ਹਾਂ ਹਾਂਜੀ ਬਸ ਜੀ। ਉ ਹੂੰ, ਕੱਪੜੇ ਧੋਈ ਜਾਂਦੇ ਸੀਗੇ ਜੀ।
ਮੈਂ ਅੱਛਾ
ਹਾਂਜੀ ਹਾਂਜੀ ਨਈ ਜੀ ਮਸ਼ੀਨ ਨਾਲ ਈ ਜੀ।
ਅੱਛਾ ਮਸ਼ੀਨੀ ਯੁਗ ਆ ਗਿਆ ਹੁਣ ਤਾਂ, ਕੰਮ ਕਾਫੀ ਸੁਖਾਲੇ ਹੋ ਗਏ।
ਹਾਂਜੀ
ਹੂੰ ਜਦੋਂ ਦੀ ਇਲੈਕਟ੍ਰੋਨਿਕ ਆਈਟਮ ਆਈਆਂ ਨੇ ਕੰਮ ਕਾਫੀ ਸੁਖਾਲੇ ਹੋਗੇ।
ਬਿਲਕੁਲ ਬਿਲਕੁਲ ਜੀ।
ਨਈ ਤਾਂ ਅੱਗੇ ਓ ਸਾਡੇ ਟਾਈਮ ਤੇ ਕੱਬਰੇ ਧੋਣ ਨੂੰ ਅੱਧੀ-ਅੱਧੀ ਦਿਹਾੜੀ ਲਾ ਦਿੰਦੇ ਸੀਗੇ ਜੀ। ਅਰਾਮ ਨਾਲ ਥਾਪੀ ਥਾਪੀ ਨਾਲ ਕੁੱਟਣੇ ਸਾਬਣ ਨਾਲ ਰਗੜ ਨੇ ਆਰਾਮ ਨਾਲ ਧੋਣੇ, ਹੁਣ ਤਾਂ ਮਸ਼ੀਨ ਚ ਪਾਓ ਅੱਜ-ਕੱਲ੍ਹ ਆਟੋਮੈਟਿਕ ਮਸ਼ੀਨਾਂ ਆ ਗਈਆਂ ਨੇ ਕੱਪੜੇ ਗੰਦੇ ਪਾਓ ਤੇ ਧੋ ਕੇ ਸੁੱਕ ਕੇ ਐਨ ਇਕਦਮ ਕੱਪੜੇ ਬਾਹਰ ਹੋ ਕੇ ਨਿਕਲਦੇ ਨੇ।
ਹਾਂਜੀ ਬਿਲਕੁਲ ਜੀ।
ਪ੍ਰੈਸ ਕਰਾਓ, ਤੇ ਕੱਪੜੇ ਰੈਡੀ। ਮਸ਼ੀਨੀ ਯੁੱਗ ਆ ਗਿਆ। ਬਹੁਤ ਵਧੀਆ ਹੋਇਆ ਪਿਆ ਜੀ।
ਹਾਂਜੀ ਹਾਂਜੀ।
ਅੱਗੇ ਪੁਰਾਣੇ ਟਾਈਮਾਂ ਤੇ ਲੋ ਲੇਡੀਜ਼ ਹੱਥਾਂ ਨਾਲ ਕੱਪੜੇ ਧੋਂਦੇ ਸੀਗੇ। ਬਾਹਵਾਂ ਦੀ ਵਰਜਿਸ਼ ਹੁੰਦੀ ਸੀ। ਐਕਸਰਸਾਈਜ਼ ਹੁੰਦੀ ਸੀਗੀ। ਹੁਣ ਅੱਜ-ਕੱਲ ਮਸ਼ੀਨ ਦੇ ਵਿੱਚ ਪਾਇਆ ਤੇ ਸਾਰਾ ਕੰਮ ਸੁਖਾਲਾ ਹੈਗਾ ਨਾ ਕੋਈ ਐਕ ਐਕਸਰਸਾਈਜ਼ ਨਾ ਬੰਦੇ ਦਾ ਕੁੱਝ
ਹਾਂਜੀ ਨਈ ਜੀ ਮੈ ਆਪਣੇ ਆਪ ਕੁਟਕੇ ਧੋਣੀ ਆ। ਆਪਣੀ ਆਪਾਂ ਹੱਥ -ਹੱਥ ਨਾਲ ਕੱਢਦੇ ਵੀ ਆ ਖਿੱਚਦੇ ਵੀ ਆ। ਕੱਪੜਿਆਂ ਨੂੰ, ਉਹ ਆਟੋਮੈਟਿਕ ਐ ਜੀ। ਹਾਂਜੀ
ਠੀਕ ਐ ਜੀ।
ਹੈਗਾ ਉਹ ਵਾਲੀ ਵੀ ਲੈਣ ਲਈ ਦੇਖੋ। ਕਦੋਂ ਕਿਰਪਾ ਹੁੰਦੀ ਬਾਬੇ ਨਾਨਕ ਦੀ
ਬਿਲਕੁਲ ਜੀ ਬਿਲਕੁਲ, ਵਧੀਆ ਜੀ ਵਧੀਆ।
ਹਾਂਜੀ।
ਉਹ ਮਸ਼ੀਨ ਦੇ ਵਿੱਚ ਲਾਈਟ ਚਲੇ ਗਈ ਤਾਂ ਉਹ ਸਾਰਾ ਪਾਣੀ ਸਾਬਣ ਸਬ ਵੇਸਟ ਐ। ਮੰਨ ਲਓ ਕੋਈ ਪ੍ਰੋਬਲਮ ਆ ਗਈ। ਇੱਕ ਗੇੜਾ ਕੱਢ ਕੇ ਉਹਨੇ ਸਾਰਾ ਵੇਸਟੇਜ ਕਰ ਦੇਣਾ ਹੈਗਾ। ਸੈਮੀ ਆਟੋਮੈਟਿਕ ਦੇ ਵਿੱਚ ਤੁਸੀਂ ਇੱਕ ਗੇਰੇ ਦੇ ਵਿੱਚ ਇੱਕ ਵਾਰ ਪਾਣੀ ਪਾਇਆ ਸਰਫ ਪਾਇਆ ਭਾਵੇਂ ਤੁਸੀਂ ਚਾਰ ਗੇਰੇ ਕੱਢ ਲਓ। ਓ ਛੋਟੀਆਂ ਫੈਮਲੀਆਂ ਵਾਸਤੇ ਬਹੁਤ ਵਧੀਆ ਮਸ਼ੀਨ ਹੈ ਐ।
ਹਾਂਜੀ, ਜੀ ਬਿਲਕੁਲ। ਬਿਲਕੁਲ-ਬਿਲਕੁਲ ਜੀ। ਪਰ ਕਈਆਂ ਨੇ ਲਈ ਆ ਮੋਸਟਲੀ ਸਾਡੇ ਇੱਧਰ
ਤੇ ਵਧੀਆ ਹਾਂਜੀ
ਹਾ ਮੈਗਨੇਟਿਕ ਸਿਸਟਮ ਹੈਗੇ ਨੇ ਜੀ ਅੱਜ ਕੱਲ੍ਹ ਸਾਰੀਆਂ ਆਟੋਮੇਟਿਕ ਲਾਈਆ ਹੋਈਆਂ ਨੇ ਟੈਕਨੋਲੋਜੀ ਦੇ ਹਿਸਾਬ ਨਾਲ ਟਾਈਮ ਦੇ ਹਿਸਾਬ ਨਾਲ ਟੈਕਨੋਲਜੀਆ ਐਡਵਾਂਸ ਨੇ ਵਧੀਆ ਚੱਲੀ ਜਾਂਦੀਆਂ ਨੇ।
ਹਾਂਜੀ ਬਿਲਕੁਲ ਜੀ।
ਹਮ ਬਾਕੀ ਮਸ਼ੀਨੀ ਯੁੱਗ ਹੈਗਾ। ਹੌਲੀ- ਹੌਲੀ ਇੱਥੇ ਕੰਮ ਘੱਟ ਤੋਂ ਘੱਟ ਹੋ ਰਿਹਾ ਹੈਗਾ। ਮਸ਼ੀਨਾਂ ਨਾਲ ਇਹ ਸਾਰਾ ਕੰਮ ਹੋਈ ਜਾਂਦਾ ਪਿਆ।
ਹਾਂਜੀ- ਹਾਂਜੀ। ਬਿਲਕੁਲ ਜੀ।
ਆਟਾ ਗੁੰਨਨ ਵਾਲੀਆਂ ਮਸ਼ੀਨਾਂ ਆ ਗਈਆਂ, ਰੋਟੀ ਆਲੀਆਂ ਮਸ਼ੀਨਾਂ ਆ ਗਈਆਂ।
ਬਿਲਕੁਲ।
ਦਰਬਾਰ ਸਾਹਿਬ ਜਾ ਕੇ ਦੇਖੋ, ਹਰਿਮੰਦਰ ਸਾਹਿਬ ਜਾ ਕੇ ਦੇਖੋ। ਸਾਰੇ ਆਟਾ ਵੀ ਮਸ਼ੀਨਾਂ ਗੁੰਨਦੀਆਂ ਨੇ, ਰੋਟੀਆਂ ਵੀ ਮਸ਼ੀਨਾਂ ਬਣਾਉਂਦੀਆਂ ਨੇ। ਕਿੰਨਾ ਕੰਮ ਸਖਾਲਾ ਹੋ ਗਿਆ। ਅੱਗੇ ਲੋਹਾਂ ਤੇ ਕਿੰਨੀ ਕਿੰਨੀ ਸੰਗਤ ਬਹਿੰਦੀ ਸੀ।
ਬਿਲਕੁਲ ਜੀ ਅੱਜ ਕੱਲ ਟਾਈਮ ਹੀ ਨਹੀਂ ਹੈ।
ਤਾਂ ਅਸੀਂ। ਧੂਆਂ ਚੜਦਾ ਸੀ, ਅੱਖਾਂ ਚ ਨਿਕਲਦਾ ਸੀ। ਹਰ ਚੀਜ਼ ਹੁੰਦੀ ਸੀਗੀ। ਸਰੀਰਾਂ ਵਿੱਚ ਜਾਨ ਰਹਿੰਦੀ ਸੀ। ਆਟਾ ਗੁੰਨਣਾ, ਆਟਾ ਗੁੰਨਣਾ ਫ਼ਿਰ ਉਸ ਤੋਂ ਬਾਅਦ ਵਿੱਚ ਰੋਟੀ ਪਕਾਣੀ ਵੇਲਣਾ ਹਰ ਚੀਜ਼ ਇਨਾ ਮਿਹਨਤ ਹੁੰਦੀ ਸੀ। ਬਾਵਾਂ ਦੀ ਵਰਜਿਸ਼ ਹੁੰਦੀ ਸੀ।
ਹਾਂਜੀ ਉਹ ਜੀ ਤੁਹਾਡੀ ਗੱਲ ਨਾਲ ਸਹਿਮਤ ਆ ਪਰ ਅੱਜ ਕੱਲ੍ਹ ਟਾਈਮ ਹੀ ਕਿੱਥੇ ਹੈ ਜੀ। ਅੱਜ ਕੱਲ ਮੰ ਮੰਗਿਆਈ ਨੇ ਇੰਨਾ ਕੁ ਮਾਰਤਾ ਵਾ ਕਿ ਟਾਈਮ ਹੀ ਹੈ ਨੀ। ਕੋਈ ਵੀ ਹੈ। ਲੇਡੀਜ਼ ਜਾਂ ਜੈਂਟਸ। ਜਿਨ੍ਹਾਂ ਨੇ ਪਹਿਲਾਂ ਹੀ ਹੁੰਦਾ ਸੀ। ਗੁਰਦੁਆਰਿਆਂ ਚ ਸੇਵਾ ਕਰਨੀ। ਅੱਜ ਕੱਲ ਉਹ ਚੀਜ਼ ਹੈ ਹੀ ਨਹੀਂ ਹੈ।
ਹਾਂਜੀ ਇਹ ਫ਼ਰਕ ਪੈ ਗਿਆ ਜੀ। ਅੱਜ ਕੱਲ੍ਹ ਸ਼ਰਧਾ ਭਾਵਨਾ ਘੱਟ ਗਈ ਏ
ਟਾਈਮ ਈ ਸ਼ਰਧਾ ਭਾਵਨਾ ਟਾਈਮ ਨਾਲ ਘਟੀ ਹੈ ਨਾ। ਟਾਈਮ ਹੋਏਗਾ। ਬੰਦੇ ਕੋਲ ਤੇ ਤਾਂ ਹੀ ਹੋਏਗੀ ਸੇਵਾ ਵੀ
ਬਿਲਕੁਲ ਜੀ ਬਿਲਕੁਲ-ਬਿਲਕੁਲ।
ਹਾਂਜੀ ਪਹਿਲਾਂ ਉਹ ਨੀ ਸੀ ਟਾਈਮ। ਪਹਿਲਾਂ ਉਹ ਚੀਜ਼ਾਂ ਸਭ ਅਲੱਗ ਸੀਗੀਆਂ ਚਲੋ ਜੀ ਸੇਵਾ ਤੇ ਚਲੇ ਜਾਣਾ। ਹੂ ਅੱਜ ਕੱਲ੍ਹ ਬੱਚੇ ਸਕੂਲ ਭੇਜੋ। ਫਿਰ ਬੱਚਿਆਂ ਨੇ ਆਉਣਾ ਫਿਰ ਟਿਊਸ਼ਨ ਨਾ ਤੇ ਭੇਜੋ ਜੀ ਫਿਰ ਰੈਡੀ ਕਰੋ ਬੱਚਿਆਂ ਨੂੰ
ਬਿਲਕੁਲ ਜੀ ਬਿਲਕੁਲ।
ਹਾਂਜੀ।
ਜਿੰਮੇਵਾਰੀਆਂ ਤਾਂ ਵਧੀਆ ਹੋਈਆਂ ਜੀ।
ਬਿਲਕੁਲ
ਅੱਗੇ ਦਾ ਤੇ ਹੁਣ ਤਾਂ ਬਹੁਤ ਫਰਕ ਪਿਆ ਦਾ ਬਹੁਤ ਹੀ ਜਿਆਦਾ
ਹਾਂਜੀ, ਤੁਸੀਂ ਅੱਗੇ ਵੇਖ ਲਿਓ ਜਿਹੜੀ ਆਪਣੀ ਆਉਣ ਵਾਲੀ ਪੀੜੀ ਹੋਏਗੀ।
ਪੁਰਾਣੇ ਟੈਮ ਤੇ ਸਾਡੇ ਤਾਇਆਂ ਚਾਚਿਆਂ ਦੇ ਦਾਦਿਆਂ ਦੇ ਪੰਜ-ਪੰਜ ਸੱਤ-ਸੱਤ ਜਵਾਕ ਹੁੰਦੇ ਸੀਗੇ ਉਸ ਤੋਂ ਬਾਦ ਵਿੱਚ ਦੋ-ਦੋ ਜਵਾਕਾਂ ਦੇ ਆ ਗਏ ਤਿੰਨ-ਤਿੰਨ ਦੇ ਆ ਗਏ। ਹੁਣ ਦੋ-ਦੋ ਤੇ ਆਏ ਹੋਏ ਨੇ ਆਣ ਵਾਲੀ ਜਨਰੇਸ਼ਨ ਦੇ ਵਿੱਚ ਇੱਕ ਬੱਚਾ ਬੱਚਾ ਕੈ ਦੇਣਗੇ ਕਿ ਇੱਕ ਬੱਚੇ ਵਧੀਆ ਢੰਗ ਨਾਲ ਪੜਾ ਲੋ ਜੀ ਇਹੀ ਬਹੁਤ ਏ ਸਕੂਲਾਂ ਦੀਆਂ ਫੀਸਾਂ ਸਕੂਲਾਂ ਦੇ ਖਰਚੇ ਟਾਈਮ ਹਰ ਚੀਜ਼ ਦਾ ਬਹੁਤ ਵੱਡਾ ਇਫੈਕਟ ਪੈ ਰਿਆ ਹੈਗਾ।
ਪੈਂਦਾ ਹੈ ਜੀ ਬਿਲਕੁਲ
ਫਿਰ ਅੱਗੇ ਜਾ ਕੇ ਬੱਚੇ ਨੇ ਕੀ ਰਿਜ਼ਲਟ ਦੇਣਾ ਇੰਨਾ ਪੈਹਾ ਲਾ ਕੇ ਕਿ ਇੰਨਾ ਸਭ ਕੁਝ ਕਰਕੇ ਬੱਚਾ ਹਰ ਮਾਂ -ਪਿਓ ਚਾਂਦਾ ਵਧੀਆ ਤੋਂ ਵਧੀਆ ਸਕੂਲ 'ਚ ਪੜ੍ਹਾਈਏ। ਬੱਚੇ ਨੂੰ ਵਧੀਆ ਤੋਂ ਵਧੀਆ ਐਜੂਕੇਸ਼ਨ ਦੇਈਏ ਹੁਣ ਬੱਚਾ ਅੱਗੇ ਕੀ ਲੈਕ ਬਣਦਾ ਕੀ ਕਰਦਾ। ਏ ਬੱਚੇ ਤੇ ਡਿਪੈਂਡ ਕਰਦਾ।
ਬਿਲਕੁਲ ਜੀ ਬਿਲਕੁਲ
ਪੰਜੇ ਉਂਗਲਾਂ ਇੱਕ ਬਰਾਬਰ ਨੀ ਹੈਗੀਆਂ ਸਾਰੇ ਬੱਚੇ ਮਾਂ-ਪਿਓ ਦੇ ਉਮੀਦਾਂ ਤੇ ਖਰੇ ਨਈ ਉਤਰਦੇ। ਹਰ ਮਾਂ-ਪਿਓ ਆਪਣੇ ਬੱਚਿਆਂ ਤੋਂ ਬੋਤ ਆਸਾਂ ਉਮੀਦਾਂ ਲਾ ਕੇ ਚੱਲਦਾ।
ਚਲਦਾ ਬਿਲਕੁਲ ਜੇ ਪੜ੍ਹਾਵਾਂਗੇ ਵੱ ਡੇ ਹੋਣਗੇ ਕੁਛ ਨੌਕਰੀ ਲੱਗਣਗੇ ਚਲੋ ਆਪਣੀ ਹੈਲਪ ਹੋਏਗੀ। ਪਰ ਓ ਸਭ ਕਈ ਬੱਚੇ ਕਰਦੇ ਵੀ ਐ।
ਬਿਲਕੁਲ ਉਹੀ ਕਿਆ ਨਾ ਪੰਜੇ ਉਂਗਲਾਂ ਇੱਕ ਬਰਾਬਰ ਨੀ ਹੈਗੀਆਂ ਜੀ।
ਹ ਹਾਂਜੀ।
ਪੰਜੇ ਉਗਲਾਂ ਇੱਕ ਬਰਾਬਰ ਨੀ ਹੈਗੀਆਂ ਇਹੋ ਜਿਹੇ ਬੱਚੇ ਹੈਗੇ ਨੇ ਜਿਹਨਾਂ ਨੂੰ ਕੋਈ ਸੁੱਖ ਸਹੂਲਤਾਂ ਨੀ ਮਿਲੀਆਂ ਸਰਕਾਰੀ ਸਕੂਲਾਂ 'ਚ ਪੜ੍ਹ ਕੇ ਵੀ ਅੱਵਲ ਹੋ ਗਏ ਨੇ।
ਹਾਂਜੀ
ਤੇ ਇਹੋ-ਇਹੋ ਜਿਹੇ ਬੱਚੇ ਬੱਚੇ ਵੀ ਹੈਗੇ ਨੇ ਜਿਨਾਂ ਨੂੰ ਸਾਰੀਆਂ ਫੈਸਿਲਿਟੀਆਂ ਮਿਲਦੀਆਂ ਪਈਆਂ ਨੇ ਵਧੀਆ ਹਾਈ-ਫਾਈ ਸਕੂਲਾਂ 'ਚ ਪੜ੍ਹਦੇ ਪਏ ਨੇ। ਫਿਰ ਵੀ ਉਨਾਂ ਤੋਂ ਥੱਲੇ ਹੈਗੇ ਨੇ ਅੱਜ
ਫੇਰ ਵੀ ਥੱਲੇ ਹਾਂਜੀ। ਓ ਸਬ ਜੀ ਮੈਂ ਤੁਹਾਨੂੰ ਦੱਸਾਂ ਪੇਰੈਂਟਸ ਤੇ ਈ ਡਿਪੈਂਡ ਕਰਦਾ।
ਹੂੰ
ਹਾਂਜੀ ਕਿਉਂਕਿ ਪੈਲਾਂ ਆਪਣੇ ਟੈਮ ਤੇ ਓ ਚੀਜ਼ ਨਈ ਸੀਗੀ। ਆਪਣੇ ਟਾਈਮ ਦੇ ਫਰੂਟ ਲਿਆਣਾ ਜੀ ਸਾਰਿਆਂ ਨੇ ਚਲੋ ਜੀ। ਕਰਨਾ ਖਾਣਾ ਕੱਠਿਆਂ ਹੋ ਕੇ ਰੋਟੀ ਤੋਂ ਬਾਦ ਅੱਜ ਕੱਲ੍ਹ ਜੀ ਵੇਖੋ ਪੈਲਾਂ ਬੱਚੇ ਨੂੰ ਕੋਈ ਸਬਜ਼ੀ ਨਈ ਪਸੰਦ
ਭਿੰਡੀਆਂ ਓ ਤਾਂ ਅੱਜ ਬਿਲਕੁਲ ਨੀ ਪਸੰਦ ਭਿੰਡੀਆਂ ਕਰੇਲੇ ਘੀਆ ਏ ਸਭ ਸਬਜ਼ੀਆਂ ਤੋਂ ਹਾਂਜੀ ਦੇ ਦੋ ਦਾਲਾਂ ਦੇ ਦੋ।
ਬਿਲਕੁਲ ਜੀ।
ਓ ਵੀ ਇੱਕ ਤੋਂ ਦੂਸਰੇ ਟੈਮ ਤੁਸੀਂ ਦੋ ਕਿ ਤੇ ਬੱਚੇ ਨੇ ਮੂੰਹ ਬਣਾ ਲੈਣਾ ਹਾਂਜੀ। ਫਿਰ ਦੇਖੋ।
ਹਾਂਜੀ ਬਿਲਕੁਲ ਨੀ ਖਾਂਦੇ ਜੇ।
ਫ਼ਰਕ ਤਾਂ ਪੈਂਦਾ ਈ ਐ ਨਾ।
ਬਿਲਕੁਲ ਜੀ ਬਿਲਕੁਲ
ਤੁਸੀਂ ਅੱਜ ਹੋਰ ਗੱਲ ਸੁਣੋ ਕਿ ਤੁਸੀਂ ਆਪਣੇ ਬੱਚੇ ਨੂੰ ਡਾਂਟ ਵੀ ਨੀ ਸਕਦੇ।
ਹਾਂ ਨਹੀਂ ਡਾਂਟ ਸਕਦੇ ਹੈਗੇ ਅੱਜ ਕੱਲ੍ਹ ਕੱਲੇ- ਕੱਲੇ ਜਵਾਕ ਨੇ ਹਰ ਮਾਂ ਪਿਓ ਨੇ ਲਾਡਾਂ ਚ ਰੱਖੇ ਨੇ। ਸਾਡੇ ਟੈਮ ਤੇ ਸਾਡੇ ਮਾਂ ਪਿਓ ਜੀ ਸਵੇਰੇ ਈ। ਛਿੱਤਰ ਚੱਕ ਲੈਂਦੇ ਸੀਗੇ ਸਕੂਲ ਵਾਸਤੇ ਉੱਠਣਾ ਸਕੂਲ ਜਾਣਾ ਨਹੀਂ ਜਾਣਾ।
ਨਹੀਂ ਜਾਣਾ ਬਿਲਕੁਲ ਜੀ ਬਿਲਕੁਲ।
ਗਏ ਤਾਂ ਕਿ ਮਾਸਟਰਾਂ ਕੋਲੋਂ ਮੈਡਮਾਂ ਕੋਲੋਂ ਛਿੱਤਰ ਪ੍ਰਰੇਟ ਹੋ ਜਾਂਦੀ ਸੀਗੀ‌। ਥੱਪੜ ਵੀ ਪੈ ਜਾਂਦੇ ਸੀਗੇ ਸਕੇਲ ਵੀ ਪਏ ਦੇ ਸੀ ਅੱਜ ਟੈਮ ਤੇ ਸਾਬ ਲਾ ਲਓ। ਬੱਚੇ ਨੂੰ ਹਲਕਾ ਜਾ ਸਕੂਲੇ ਕਿਸੇ ਟੀਚਰ ਨੇ ਡਾਂਟ ਵੀ ਦਿੱਤਾ ਕੋਈ ਸਲੈਪ ਲਗਾ ਦਿੱਤੀ। ਤਾਂ ਅਗਲੇ ਦਿਨ ਪੇਰੈਂਟਸ ਲੈ ਕੇ ਜੀ ਆਹ ਲੋ ਜੀ ਇਹ ਸਾਡੇ ਬੱਚੇ ਤੇ ਹੱਥ ਚੱਕਦਾ ਜੀ।
ਚੱਕਿਆ ਕਿਵੇਂ ਹਾਂਜੀ ਬਿਲਕੁਲ। ਟੀਚਰ ਕਰੋ ਪੇਸ਼ ਜਿਨੇ ਚੱਕਿਆ ਹੱਥ।
ਉਹ ਸਾਡਾ ਟੈਮ ਸੀਗਾ ਕੋ। ਕੁੱਟ- ਕੁੱਟ ਦੂਰਾ ਕਰ ਦਿੰਦੇ ਸੀਗੇ ਸਾਡੇ ਮਾਂ ਪਿਓ ਵੀ ਕਰ ਦਿੰਦੇ ਸੀਗੇ ਅੱਗੋਂ -ਅੱਗੋਂ ਟੀਚਰਾਂ ਵੀ ਕਰ। ਦਿੰਦੀਆ ਸੀਗੀਆਂ ਹੁਣ- ਹੁਣ ਸਾਰਾ ਕੁੱਝ ਖਤਮ ਹੁਣ ਮਾਂ ਪਿਓ ਦਬਕਾ ਨੀ ਮਾਰ ਸਕਦੇ ਟੀਚਰਾਂ ਦਾ ਗੱਲਾਂ ਦੂਰ ਨੇ।
ਨਹੀਂ ਜੀ ਬਿਲਕੁਲ ਖ਼ਤਮ ਐ ਬਿਲਕੁਲ ਤੁਸੀਂ ਕਹਿ ਈ ਨੀ ਸਕਦੇ।
ਬੱਚੇ ਦਾ ਮੂਡ ਹੈ।
ਹੈਲੋ। ਹੈਲੋ, ਸਰ ਵਾਜ਼ ਆ ਰਹੀ ਤਾਨੂੰ ਮੇਰੀ ਹੈਲੋ। ਹੈਲੋ। ਹਾਂਜੀ ਸਰ ਵਾਜ਼ ਆ ਰਹੀ ਤਾਨੂੰ ਮੇਰੀ। ਹਾਂਜੀ ਸਸੀਕਾਲ ਭਾਜੀ ਸਸੀ ਕਾਲ ਜੀ।